ਤੋੰਗ
ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਹੋਰ ਸੁਣਾਓ
ਕੀ ਹਾਲ ਚਾਲ
ਵਧੀਆ ਵਧੀਆ ਹੋਰ
ਹੋਰ ਕੀ ਕਰ ਰਹੇ ਹੋ
ਬਸ ਕੁਝ ਨਹੀਂ ਚਾਹ ਸੋਚ ਰਹੀ ਸਾ ਚਾਹ ਦੀ ਤਿਆਰੀ ਕਰਨ ਲੱਗੇ ਸਨ ਸ਼ਾਮ ਨੂੰ ਪਈ ਹ ਨਾ
ਚਲੋ ਤੁਰੋ ਫਿਰ ਕਹਿੰਦਾ ਆ
ਨਾ ਆਜੋ ਆਜੋ ਕੋਈ ਗੱਲ ਨਹੀਂ ਇਕੱਠੇ ਹੀ ਪੀ ਲੈਂਦੇ
ਕਿੱਥੇ ਲੈ ਕੇ ਜਾਵਾਂ ਸਮਝ ਹੀ ਨਹੀਂ ਆ ਰਹੀ ਘਰ ਬੈਠੇ ਵੀ ਬੋਰ ਹੁੰਦੇ ਪਏ ਤੇ ਹੁਣ ਗਰਮੀ ਚ ਬਾਹਰ ਵੀ ਨੀ ਜਾ ਸਕ ਸਕਦੇ ਨਾਨਕੇ ਦੂਰ ਬੜੀ ਨੇ ਹਮ ਗਰਮੀ ਜਾਇਆ ਨਹੀਂ ਜਾਂਦਾ ਟਿਕਟਾਂ ਉਵੇਂ ਨਹੀਂ ਮਿਲਦੀਆਂ
ਹ
ਤੇ ਮੈਂ ਕਿ ਕਰੀਏ ਫੋਨ ਕੁਛ ਪੁੱਛੀਏ ਕੁਛ ਹੈ ਕਿਤੇ ਘੁੰਮ ਫਿਰ ਆਈਏ ਜਾ ਕੇ
ਕੋਈ ਗੱਲ ਨਹੀਂ ਤੁਸੀਂ ਕੰਮ ਕਰੋ ਨਾ ਵੈਸੇ ਵੀ ਗਰਮੀ ਤੇ ਹੈ ਹੀ ਤੇ ਤੁਸੀਂ ਵੋਟਰ ਪਾਰਕ ਚਲੇ ਜਾਓ ਨਾ ਵਟਰ ਬਾਰੇ ਕਿ ਸਭ ਤੋਂ ਬੈਸਟ ਰਹੇਗਾ ਸਭ ਤੋਂ ਅੱਛੀ ਚੀਜ਼ ਉਹੀ ਹੈ
ਵੋਟਰ ਪਾਰਕ ਖਰਚਾ ਬੜਾ ਆ ਜਾਂਦਾ ਨਾ ਉਹਦੇ ਚ ਫਿਰ ਖਾਣਾ ਪੀਣਾ ਲੈ ਕੇ ਜਾਓ ਨਾਲ
ਕੁਛ ਨੀ ਲਿਜਾਨਣਾ ਤੁਹਾਨੂੰ ਖਾਣ ਪੀਣ ਦਾ ਕੋਈ ਇੰਨਾ ਖ਼ਰਚਾ ਨੀ ਹੈ ਇੱਕ ਟਿਕਟ ਦੇ ਉੱਤੇ ਹੁੰਦਾ ਹੈ ਕੋਈ ਇੰਨੀ ਜ਼ਿਆਦਾ ਵੀ ਨਹੀਂ ਟਿਕਟ ਹੁੰਦੀ ਹਰ ਕਿਸੇ ਦਾ ਆਪਣਾ ਆਪਣਾ ਰੇਟ ਹੁੰਦਾ ਹੈ ਤੁਹਾਨੂੰ ਮੈਂ ਇੱਕ ਕਦੀ ਫੋਟੋ ਭੇਜ ਦੇਵਾਂਗੀ ਖਿੱਚ ਫੇਰ ਮੇਰੇ ਕੋਲ ਹੈਗੀ ਉਹਦੇ ਚ ਤੁਸੀਂ ਚਲੇ ਜਾ ਜੇ ਤੇ ਉੱਥੇ ਤੁਹਾਨੂੰ ਸਵੇਰੇ ਪਹਿਲਾਂ ਤੁਸੀਂ ਇੱਕ ਕੰਮ ਕਰੇ ਜ ਨਾ ਜਲਦੀ ਨਿਕਲ ਜਾਏ ਜੇ ਅੱਠ ਵਜੇ ਨਿਕਲ ਜਾਓ ਨੌ ਵਜੇ ਚਾਲੂ ਹੋ ਜਾਂਦੇ ਨੇ ਉੱਥੇ ਵਾਟਰ ਪਾਰਕ ਐਂਟਰੀ ਕਰਾ ਲੋ ਘਰੋ ਦੀ ਤੁਸੀਂ ਕੁਛ ਨਾ ਕਰਕੇ ਜਾਓ ਖਾ ਕੇ ਵੀ ਨਾ ਜਾਓ ਕੁਛ ਭਾਵੇ ਉੱਠੋ ਤੇ ਚਲੇ ਜਾਓ ਨਹਾਣਾ ਤਾਂ ਉੱਥੇ ਹੈ ਹੀ ਹੈ ਤੁਸੀਂ
ਤੇ ਕੈਨਟੀਨ ਬਨੇ ਦੇ ਅੰਦਰ?
ਨਹੀਂ ਉੱਥੇ ਨਾ ਟੇਬਲ ਕੁਰਸੀ ਲਗਾ ਦਿੰਦੇ ਨੇ, ਤੇ ਰੋਟੀ ਲਗਾ ਦਿੰਦੇ ਨੇ ਅਸੀਂ ਗਏ ਸੀ ਨਾ ਤੇ ਹਾਂ ਨਾ ਹਾਂ ਸਭ ਤੇ ਖਾਲੀ ਟਿਕਟ ਹੀ ਲੈਨੀ ਏ, ਤੁਹਾਨੂੰ ਉੱਥੇ। ਟਿਕਟ ਵੀ ਕੋਈ ਇੰਨੀ ਜ਼ਿਆਦਾ ਮਹਿੰਗੀ ਨੀ ਹੈਗੀ, ਇੱਕ ਬੰਦੇ ਦੀ ਟਿਕਟ ਲੈ ਲਿਆ ਜੇ, ਜਿੰਨੀਆਂ -ਜਿਨੀਆਂ ਤੁਸੀਂ ਜਾ ਰਹੇ ਹੋ, ਟਿਕਟਾਂ ਲਿਆ ਜੇ ਉਹ ਚ ਤੁਹਾਨੂੰ ਖਾਨਾ- ਪੀਨਾ ਹਰ ਇੱਕ ਚੀਜ਼ ਮਿਲ ਜਾਏਗੀ। ਚਾਹ ਵੀ ਸਵੇਰੇ ਪਹਿਲਾਂ ਮਿਲੇਗਾ, ਤੁਸੀਂ ਜਾਓਗੇ ਨਾ ਤੇ ਕੰਮ ਕਰਿਆ ਜੇ, ਨਾ ਪਹਿਲਾਂ ਸਭ ਤੋਂ ਪਹਿਲਾਂ ਉੱਠ ਕੇ, ਆਪਣਾ ਫਰੈਸ਼ ਵਰੈਸ ਹੋ ਕੇ ਨਿਕਲ ਜਾਓ। ਚਲੀ ਜਾਏ ਜੇ ਇਹ ਟਾ ਲੈ ਕੇ ਤੇ ਤੁਹਾਨੂੰ ਤੁਹਾਨੂੰ ਮਿਲ ਜਾਏਗੀ, ਉੱਥੇ ਚਾਹ ਮਿਲ ਜਾਏਗੀ ਜੇ ਸਵੇਰੇ। ਚਾਹ ਵੀ ਮਿਲੇਗੀ। ਇਟਲੀ ਮਿਲੇਗੀ, ਸਾਂਬਰ, ਇਟਲੀ ਮਤਲਬ, ਕਿ ਇਟਲੀ ਮਿਲ ਜਾਏਗੀ ਉੱਥੇ ਕੋਈ ਦਾਲ ਤੁਅਰ ਦੀ ਹੁੰਦੀ ਏ। ਥੋੜ੍ਹਾ ਇਸਰਾ ਨਾਸ਼ਤਾ ਮਿਲਦਾ ਹੈ। ਇੱਕ ਪਊਏ ਬੰਦੇ ਨੇ, ਪਊਏ ਦਾ ਨਾਸ਼ ਸੌਂਦਾ
ਪੋਹੇ।
ਆ ਪੋਹੇ ਦੇ ਪੋਹੇ ਮਿਲਦੇ ਜੇ, ਸਵੇਰੇ ਨਾਸ਼ਤੇ ਚ। ਤੇ ਚਾਹ ਵੀ ਹੁੰਦੀ ਜੇ ਨਾਲ। ਉਹ ਤੁਹਾਨੂੰ ਮਿਲੇਗੀ ਜੇ, ਬਾਰਾਂ ਵਜੇ। ਤਾਂ ਕਿ ਬਸ ਬਾਰਾਂ ਵਜੇ ਤੋਂ ਪਹਿਲਾਂ ਹੀ, ਉਹ ਖਤਮ ਕਰ ਦਿੰਦੇ ਜੇ ਨਾਸ਼ਤਾ।
ਅੱਛਾ -ਅੱਛਾ।
ਫੇਰ ਉਹ ਇੱਕ ਵਜੇ ਚੱਲ ਇੱਕ ਵਜੇ ਦੇ ਡੇਢ ਵਜੇ ਦੇ ਬਾਅਦ, ਤੁਹਾਨੂੰ ਤਿੰਨ ਵਜੇ ਤੱਕ ਰੋਟੀ ਮਿਲੇਗੀ, ਜੇ ਦੋ ਵਜੇ ਤੱਕ ਇੱਕ ਤੋਂ ਦੋ ਫੇਰ ਤੁਸੀਂ ਕੀ ਕਰੀ ਜੇ, ਨਾਸ਼ਤਾ ਕਰਕੇ ਆਪਣੇ ਨਹਾਂਦੇ ਰਹੋ ਮਜ਼ੇ ਨਾਲ, ਰਾਈਡ ਬੜੀ ਅੱਛੀ ਅੱਛੀ ਜੇ। ਬੜੀ ਵਧੀਆ ਵਧੀਆ ਨੇ ਹਾਂ। ਪਾਨੀ ਦੇ ਵਿੱਚ। ਫੁਹਾਰੇ ਇੰਨੇ ਵਧੀਆ -ਵਧੀਆ ਫੁਹਾਰੇ ਜੇ, ਉਹ ਉੱਤੇ ਸਾਈਕਲ ਚਲਾਉਣ ਵਾਲਾ ਏ, ਉਤੋਂ ਦੀ ਨੀਚੇ ਆਉਣ ਵਾਲੇ ਬੜੇ ਅੱਛੇ -ਅੱਛੇ ਬਨੇ ਦੇ ਨੇ।
ਤੇ ਬੱਚਿਆਂ ਦਾ ਹੈ ਨਾ, ਮਤਲਬ ਕੋਈ ਰਿਸਕ ਵਾਲੀ ਗੱਲ
ਨਾ ਨਾ ਨਾ ਨਾ ਕੋਈ ਵੀ ਨਹੀਂ ਉਹਨਾਂ ਨੇ ਪੂਰੀ ਸੇਫਟੀ ਹੈ, ਨਹੀਂ ਛੋਟੇ ਵੀ ਨੇ ਨਾ। ਨਹੀਂ ਨਹੀਂ ਇਹੋ ਜਿਹੀ ਕੋਈ ਗੱਲ ਨੀ ਸਾਫ਼ ਸੁਥਰਾ ਪਾਣੀ ਏ, ਉਹ ਫੇਰ ਕੀ ਕਹਿੰਦੇ ਨੇ, ਉੱਥੇ ਦੁਪਹਿਰਾ ਵੇਲੇ ਰੋਟੀ ਵੀ ਦਿੰਦੇ ਜੇ ਬੜੀ ਵਧੀਆ। ਰੋਟੀ ਚ ਪੂੜੀ, ਆਲੂ ਲੂ ਛੋਲੇ, ਨਾਲ ਪੁਲਾਓ ਹੁੰਦਾ ਜੇ ਨਾਲ ਲੱਸੀ ਹੁੰਦੀ ਏ। ਨਾਲ, ਅਮ ਦਾ ਰਸ ਹੁੰਦਾ ਏ। ਦੁਪਹਿਰਾਂ ਵੇਲੇ, ਇੰਨਾ ਕੁਛ ਦੇ ਹਾਂ ਮਹਿੰ ਜੂਸ
ਅੱਛਾ ਅੱਛਾ।
ਹੁੰਦਾ ਜ਼ਰੂਰ ਕੀਵੀ ਖਾਣ ਦਾ ਮਜ਼ਾ ਆ ਜਾਂਦਾ ਪਰ ਜ਼ਿਆਦਾ ਨੀ ਨਾ ਖਾ ਸਕਦੇ ਕਿਉਂਕਿ ਫਿਰ ਉਹ ਵੀ ਤੇ ਕਰਨਾ ਹੁੰਦਾ ਪਾਣੀ ਦੇ ਵਿੱਚ ਹਾਂ ਫੇਰ ਤਾਂ ਕਰਕੇ।
ਸੀ ਜਾਂਦੇ ਹਾਂ, ਮੈਂ ਕਿਹਾ ਫਿਰ ਰੋਟ ਰੋਟੀਆਂ ਤੁਹਾਡੀਆਂ ਨਾਲ ਬਨਾ ਕੇ
ਨਾ ਨਾ ਨਾ ਨਾ, ਕੋਈ ਚੱਕਰ, ਹੀ ਨੀ ਰੋਟ ਇਆਂ ਦਾ ਤੇ ਹਾਂ ਸ਼ਾਮੀ ਫੇਰ ਚਾਹ ਵੀ ਮਿਲਦੀ, ਜੇ ਸ਼ਾਮੀ ਹਾਂ।
ਅੱਛਾ ਚਾਹ ਵੀ ਹੁੰਦੀ ਸ਼ਾਮੀ?
ਹਾਂ ਫੇਰ ਤਿੰਨ ਵਜੇ ਤੋਂ ਲੈ ਕੇ ਨਾ, ਤਿੰਨ ਵਜੇ ਤੋਂ ਬਾਅਦ ਚਾਹ ਮਿਲੇਗੀ ਤੁਹਾਨੂੰ। ਉਹ ਪੰਜ ਵਜੇ ਤੱਕ ਹੁੰਦੀ ਹੈ ਚਾਹ, ਬਿਸਕਿਟ ਹੁੰਦੇ ਦੇ ਨਾਲ-ਨਾਲ ਚਾਹ ਹੁੰਦੀ ਏ ਨਾਲ ਥੋੜ੍ਹੀ ਜ਼ੀ ਨਮਕੀਨ, ਪਾਈਦੀ ਹੁੰਦੀ ਤੁਹਾਨੁੰ ਜੋ ਖਾਣਾ ਹੋਏ ਚਾਹ ਪੀਣੀ ਹੋਏ, ਮਤਲਬ ਕਿ ਪੂਰਾ ਜਿਸ ਤਰ੍ਹਾਂ ਅਸੀਂ ਘਰ ਚ ਨੀ ਸਵੇਰੇ ਨਾਸ਼ਤਾ ਬਨਾਨੇ, ਆ ਫਿਰ ਦੁਪਿਹਰੇ ਰੋਟੀ ਖਾਂਦੇ ਹਾਂ, ਫਿਰ ਨਾਸ਼ਤਾ ਬਨਾਨੇ ਆ। ਉਹ ਸਭ ਮਿਲੇਗਾ। ਇੱਕ ਤੇ ਰੋਟੀ ਦਾ ਟੈਨਸ਼ਨ ਖਤਮ ਚਾ
ਚਲੋ ਇੱਥੇ, ਵਾਟਰ ਪਾਰਕ ਇੱਕ ਦਿਨ ਜਾ ਆਵਾਂਗੇ, ਇਹਨਾਂ ਨੇ ਤੇ ਫੇਰ ਕਹਿਣਾ ਫੇਰ ਅਸੀਂ ਇੱਕ ਦਿਨ ਹੀ ਘੁੰਮ
ਨਈ ਉਹ ਤੇ ਹਾਂ, ਉਹ ਫੇਰ ਅ ਪਾਣੀ ਦੀਆਂ ਲਹਿਰਾਂ ਵੀ ਛੱਡਦੇ ਨੇ ਉੱਥੇ। ਲਹਿਰਾਂ ਵੀ ਪਾਨੀ ਦੀਆਂ ਆਦੀਆਂ ਨੇ ਉੱਥੇ ਸ਼ਾਮ ਪੈਂਦੀ ਆ ਨਾ ਤੇ ਮਿਊਜਿਕ ਵਜਾ ਦਿੰਦੇ ਨੇ, ਡੀ ਜੇ ਵਜਾ ਦਿੰਦੇ ਨੇ, ਪਾਨੀ ਦੇ ਅੰਦਰ।
ਅੱਛਾ -ਅੱਛਾ
ਫੁਆਰੇ ਛੱਡਦੇ ਨੇ, ਵੱਡੇ ਵੱਡੇ ਸਾਰਿਆਂ ਤੇ ਲਹਿਰਾਂ ਦਿੰਦੇ ਜੇ ਫਿਰ ਲਹਿਰਾਂ ਦੇ ਨਾਲ ਬੱਚੇ ਉੱਤੇ ਨੀਚੇ ਉੱਤੇ ਜ ਬੜੇ ਦੇ ਨੇ ਫਿਰ ਇਹਦੇ ਤੋਂ ਇਲਾਵਾ ਫ ਫਾਂਓ ਲੱਗੇ ਦੇ ਨੇ ਨਾਨ ਦੇ ਅਲੱਗ ਹੈਗੇ ਨੇ ਬਾਥਰੂਮ ਜ ਬੰਨੇ ਦੇ ਸਭ ਦੇ ਬੀਸ ਤੁਸੀਂ ਦੁਬਾਰਾ ਨਾਨਾ ਹੋਏ ਸਾਫ਼ ਸੁਥਰੇ ਹੋਣਾ ਹੋਏ
ਸਾਫ ਸੁਥਰੇ ਜਾਣ ਲੱਗਿਆ ਘਰ ਜਾਣ ਲ ਗਿਆ
ਫਿਰ ਤੁਸੀਂ ਭਾਵੇਂ ਦੁਵਾਰਾ ਨਾਲੋਂ ਇਸ ਤਰ੍ਹਾਂ ਏ ਤੇ ਜਾਓਗੇ ਸਵੇਰੇ ਵੀ ਨਿਕਲੋਗੇ ਸ਼ਾਮ ਪੈ ਜਾਏਗੀ ਤੁਹਾਨੂੰ ਬੜੀ ਵਧੀਆ ਤਰ੍ਹਾਂ ਸਾਰਾ ਦਿਨ ਅੱਛਾ ਨਿਕਲ ਜਾਏਗਾ ਫੇਰ ਦੂਜੇ ਦਿਨ ਬੱਚੇ ਥਕੇ ਦੇ ਹੋਨਗੇ ਉੱਠਣਗੇ ਹੀ ਨਹੀਂ ਸੁੱਤੇ ਹੀ ਰੇਨ ਜ਼ਿਆਦਾ ਦੇਰ ਤਕ ਦੋ ਦਿਨ ਤੁਹਾਡੀ ਫੈਸ਼ ਹੋ ਜਾਨਗੇ
ਹਾਂ ਕਿ ਹੋ ਨਾ ਚ ਪਾਰਕ ਇੱਕ ਦੋ ਜਗ੍ਹਾ ਹੋਰਲਾ ਹੁਣ ਨਾਨਕੇ ਨੀ ਚੱਲੇ ਥੋੜਾ ਤੇ ਘੁੰਮਾ ਲਿਆ
ਹਾਂ ਹਾਂ ਹਾਂ ਇੱਕ ਦਿਨ ਵਾਟਰ ਪਾਰਕ ਲੈ ਜਾਓ। ਇੱਕ ਦਿਨ ਹੋਰ ਕਿੱਧਰੇ ਲੈ ਜਾਓ ਘੁੰਮਣ ਦੀਆਂ ਬਹੁਤ ਜਗ੍ਹਾਵਾ ਨੇ ਹੁਣ ਤੇ
ਇਹ ਇੱਕ ਵਾਰੀ ਤੁਸੀਂ ਵੀ ਤੇ ਤੁਹਾਡੀ ਦੋਤਰੀ ਆਈ ਪਈ ਸੀ ਤੁਸੀਂ ਇੱਕ ਜਗ੍ਹਾ ਤੇ ਲੈ ਗਏ ਸੀ ਰਾਤੀ ਬੱਚਿਆਂ ਦੇ ਝੂਲੇ ਵਗੈਰਾ ਸੀ ਉਹਦਾ ਵੀ ਮੈਨੂੰ ਐਡਰੈਸ ਸੈਂਡ ਕਰਨਾ
ਹਾਂ ਹਾਂ ਹਾਂ ਕੋਈ ਗੱਲ ਨਹੀਂ ਕਰਾਂਗੇ ਸਾਡੇ ਆ ਰਹੇ ਨੇ ਨਾ ਹੁਣ ਬੱਚੇ ਜੇ ਕੱਲ ਫੇਰ ਤੋਂ ਆਪ ਪਸ ਤੇ ਫੇਰ ਜਾਣਗੇ ਨਾ ਛੁੱ ਟੀਆਂ ਦੇ ਵਿੱਚ
ਤੇ ਮੈਨੂੰ ਤੁਸੀਂ ਬ ਬੱਚੇ ਲੈ ਰਹੇ ਸੀ ਨਾ ਅਲੱਗ ਅਲੱਗ ਝੂਲੇ ਡੱ ਕ ਵਾਲਾ ਸੀ ਕੋਈ, ਪਲੇਨ ਵਾਲਾ ਸੀ।
ਆਹੋ ਉੱਥੇ ਲੱਗਿਆ ਵਾ ਨਾ ਮੇਲਾ ਜਿਹਾ ਲੱਗਿਆ ਵਾ ਇੱਕ ਥਾਂ ਦੇ ਉਹ ਮੈਂ ਤੁਹਾਨੂੰ ਭੇਜ ਦੇਵਾਂਗੀ ਇੰਝ ਹੋਏਗਾ ਤੇ ਤੁਸੀਂ ਸਾਡੇ ਨਾਲ ਹੀ ਚਲੋ ਤੁਸੀਂ ਸਾਡੇ ਨਾਲ ਹੀ ਚਲੋਗੇ ਤੇ ਸਾਰੇ ਇਕੱਠੇ ਨਿਕਲ ਜਾਵਾਂਗੇ ਸਲਾਹ ਬਣਾ ਲੈਂਦੇ ਹਾਂ
ਸੰਡੇ ਨੂੰ ਚਲੋ ਕੋਈ ਨੀ ਸਲਾਹ ਬਣਾ ਲਾਂਗੇ ਇਕੱਠੇ ਉਹ ਫੇਰ ਵੀ ਮੈਨੂੰ ਐਡਰੈਸ ਭੇਜ ਦੇਵੋ ਇਹ ਮੇਲੇ ਦਾ ਵੀ ਭੇਜ ਦੇਣਾ ਜਿਹੜੇ ਮੇਲੇ ਚ ਜਾ ਕੇ ਆਏਓ ਨਾ ਤੇ ਸਹੀ ਸੀ ਮੇਲਾ ਉੱਧਰ
ਜੀ ਉਥੇ ਉਹਨਾਂ ਨੇ ਉਹ ਬਣਾਇਆ ਦਾ ਜੇ ਕੀ ਕਹਦੇ ਨੇ ਆਪਣੇ ਨੀ ਹੈ ਸ਼ਹਿਰ ਹੈਗਾ ਦੁਬਈ ਦਾ ਸਾਰਾ ਸਾਰੇ ਸ਼ਹਿਰਾਂ ਦੀਆਂ ਸ਼ਹਿਰਾਂ ਦੀਆਂ ਚੀਜ਼ਾਂ ਬਣਾਈਆਂ ਨੇ ਵਧੀਆ ਵਧੀਆ-ਵਧੀਆ ਬਾਹਰ ਦੇ ਵਿਦੇਸ਼, ਹਾਂ ਅਲੱਗ-ਅਲੱਗ ਦੇ ਥਾਂ ਤੇ ਬੜੇ ਅੱਛੇ ਬੰਨੇ ਦੇ ਬੱਚੇ ਵੀ ਖੁਸ਼ ਹੋ ਜਾਂਦੇ ਨੇ ਫੋਟੋਆਂ ਖਿਚਾਣ ਚੀ, ਅੱਧਾ ਟਾਈਮ ਤੇ ਉਹਨਾ ਦਾ ਫੋਟੋਆਂ ਖਿਚਾਣ ਚ ਹੀ ਨਿਕਲ ਜਾਂਦਾ।
ਅੱਛਾ-ਅੱਛਾ।
ਚੀਜ਼ਾਂ ਵੀ ਲੱਗੀ ਦੀਆਂ ਨੇ, ਬੱਚਿਆਂ ਦੀਆਂ ਵੀ ਲੱਗੀ ਦੀਆਂ ਨੇ, ਖਿਡੋਣੇ ਵੀ ਲੱਗੇ ਦੇ ਨੇ, ਉਝ ਵੀ ਘਰ ਦਾ ਵੀ ਥੋੜ੍ਹਾ ਬਹੁਤ ਸਮਾਨ ਲੱਗਿਆ ਦਾ। ਬੰਦਾ ਥੋੜੀ ਆਪ ਸ਼ੋਪਿੰਗ ਵੀ ਹੋ ਜਾਂਦੀ ਉਹਦੇ ਚੋਂ।
ਅੱਛਾ। ਕੋਈ ਨੀ ਦੇਖਾਂਗੇ ਅਗਰ ਨਾ ਇਕੱਠੇ ਜਾਣਾ ਆਇਆ ਪੁੱਛ ਲਵਾਂਗੀ ਇਨ੍ਹਾਂ ਨੂੰ ਮੇਰਾ ਤੇ ਇਹਨਾਂ ਮਤਲਬ ਅ ਏਦੇ ਪਾਪਾ ਨੂੰ ਟਾਈਮ ਨੀ ਮਿਲਦਾ ਫੇਰ ਜੇ ਮਿਲਦਾ ਸੰਡੇ ਨੂੰ ਮਿਲਦਾ ਤੇ ਮੈਂ ਕਿਹਾ ਪੁੱਛਦੀ ਹਾਂ। ਤੁਹਾਨੂੰ ਤੁਸੀਂ ਗਏ ਦੇ ਹੋ, ਇੱਕ ਦੋ ਜਗ੍ਹਾ ਕਿੱਥੇ ਲੈ ਜਾਵਾਂ। ਛੁੱਟੀਆਂ ਹੁਣ ਖ਼ਤਮ ਹੋਣ ਵਾਲੀਆਂ ਦੱਸ ਬਾਰਾਂ ਰਹਿ ਗਈਆਂ। ਬੱਚੇ ਰੋਂਦੇ ਪੇਨੇ ਘੁਮਾ ਕ ਵੇਲੇ ਆੳ
ਮੈਂ ਕਿਹਾ ਜਾ ਕੇ ਤੇ ਪੁੱਛਦੀ ਹਾਂ, ਕਿਧਰੇ ਹੈ ਨੇੜੇ-ਤੇੜੇ ਕੁਛ ਮੈਨੂੰ ਨਾ ਦੋਨਾਂ ਦੇ ਤੁਸੀਂ ਅਡਰੈਸ ਭੇਜ ਦੇ ਨਾ।
ਹਾਂ ਮੈਂ ਭੇਜਦਵਾ ਗੀ ਲਿਖੇ।
ਹਾਂ, ਤੇ ਤੁਸੀਂ ਵੀ ਜੇ ਪ੍ਰੋਗਰਾਮ ਬਣਾਓ ਤੇ ਮੈਨੂੰ ਦੱਸਦੇਆ ਜੇ ਕਿਤੇ ਬਾਹਰ ਜਾਣ ਦਾ ਮੈਂ ਦੇਖ ਲਾਂਗੀ ਟੈਮ ਲੱਗਿਆ ਬੱਚਿਆਂ ਨੂੰ ਲੈ ਕੇ। ਤੇ ਆਜਾਵਾਂ ਗੀ।
ਹਾਂ
ਬੱਚਿਆਂ ਨੇ ਬੱਚਿਆਂ ਦੇ ਮਨ ਸੱਦਾਰੇ
ਹਾਂ ਇੱਥੇ ਤੇ ਅੱਛੇ ਬੰਨੇ ਦੇ ਨੇ ਬਹੁਤ ਅੱਛ-ਅੱਛ ਦੋ-ਤੀਨ ਜਗਾ ਵੇ।
ਅਸੀਂ ਜਿਆਦਾ ਜਾਂਦੇ ਨੀ ਆ ਨਾ ਤੇ ਤੁਹਾਡੀੇ ਫੋਟਆਂ
ਹਾਂ ਸਾਡੇ ਫਰ ਬੱਚੇ ਬਾਹਰੋਂ ਆਉਂਦ ਦੇਣਾ ਫਿਰ ਘੁਮਾਨਣਾ ਹੁੰਦਾ ਹੈ ਨਾ ਉਹਨਾਂ ਨੂੰ।
ਹਾਂ ਉਹ ਤੇ ਹੈ। ਮੈਂ ਕਿਹਾ ਪੁੱਛਾ ਲੈ ਦੇ ਕੇ ਉੱਥੇ ਹੀ ਰਾਤੀ ਰੋਟੀ ਖਾਏ ਜਾਂ ਕੁਛ ਹੁਣ ਬੱਚੇ ਕਹਿੰਦੇ ਨੇ ਸਾਨੂੰ ਥੋੜਾ ਇੰਜੋਏ ਕਰਨਾ ਹੈ। ਤੇ ਮੈਂ ਕਿਹਾ ਬ ਪੁੱਛਦੀ ਹਾਂ ਤੁਸੀਂ ਪਿਛਲੇ ਸਾਲ ਗਏ ਸੀ ਸੀ। ਤੇ ਕੋਈ ਹੈ। ਵਧੀਆ ਜਗ੍ਹਾ ਹੋਏ ਤੇ ਵਾਟਰ ਪਾਰਕ ਦੇਖਾਂਗੀ ਇੱਕ ਦਿਨ ਚਲੀ ਜਾਵਾਂਗੀ ਹੂ ਛੁੱਟੀ ਕਰਨੀ ਪਏਗੀ ਇਹ ਤੇ ਪਾਪਾ ਨੂੰ ਤਾਂ ਹੀ ਲਿਜਣਗੇ।
ਤਾਂ ਹਾ ਸੰਡੇ ਨੂੰ ਤਾਂ ਬੜੀ ਭੀੜ ਹੁੰਦੀ
ਹਾਂ ਸ਼ਹਦ
ਤੁਸੀਂ ਉਝ ਛੁੱਟੀ ਕਰਾ ਲਓ ਸੰਡੇ ਨੂੰ ਨਾ ਜਾਓ ਠੰਡੇ ਨੂੰ ਤਾਂ ਦਿੱਕਤ ਹੁੰਦੀ ਹੈ। ਬੜੀ ਵ ਪਤਾ ਨੀ ਸਾਰੇ ਲੋਕੀ ਆਏ ਦੇ ਹੁੰਦੇ ਨਾ ਫਿਰ ਜ਼ਿਆਦਾ ਭੀੜ ਚ ਮਜ਼ਾ ਨਹੀ ਆਉਂਦਾ ਕਿਉਂਕਿ ਸਦੇ ਛੁੱਟੀਆਂ ਸਾਰੀਆਂ ਨੂੰ ਸੰਡੇ ਨੂੰ ਹੁੰਦੀਆਂ ਨਾ ਫੇਿਰ ਉਹ
ਅ ਓਪਨ ਡੇ ਹੀ ਜਾਵਾਂਗੀ ਜਿਸ ਦਿਨ ਛੁੱਟੀ ਨਾ ਹੋਵੇ ਨਾ ਤੇ ਦੇਖਦੇ ਹਾਂ। ਕੀ ਬਣਦਾ-
ਹਾਂ- ਕੋਈ ਗੱਲ ਨੀ ਦੇਖ ਦੇਖਦੇ ਆਂ ਅਸੀਂ ਹਨਾ ਹਾਂਜੀ ਅ ਸਭ ਵਧੀਆ ਹਨਾ ਚਲੋ ਹਾਂ ਆ ਜਾਓ ਚਾਹ ਪਾਣੀ ਪੀਣੀ ਹੋਏ ਤੇ ਆਜੇ ਹਜੇ
ਹਾਂ ਕੋਈ ਨੀ ਕਦੇ ਆਵਾਂਗੇ ਛਾਪ ਪਾਣੀ ਦੇ ਟੈਮ ਹੀ ਆਵਾਂਗੇ ਹਾਂ ਹਾਂਜੀ -ਹਾਂਜੀ ਚਲੋ ਠੀਕ ਹੈ। ਓਕੇ ਓਕੇ ਸਤਿ ਸ਼੍ਰੀ ਅਕਾਲ।